ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਸੁਣਾਓ
ਵਧੀਆ ਜੀ ਤੁਸੀਂ ਸੁਣਾਓ ਕੀ ਕਰ ਰਹੇ ਸੀ ਕਿਵੇਂ ਯਾਦ ਕੀਤਾ?
ਤਾਂ ਵਿਹਲੀ ਬੈਠੀ ਸੀ ਮੈਂ ਕਿਹਾ ਕਾਫੀ ਟੈਮ ਹੋ ਗਿਆ ਤੁ ਨਾਲ ਗੱਲ ਨੀ ਕੀਤੀ ਮੈਂ ਕਿਹਾ ਚੱਲ ਫੋਨ ਯਾਦ ਕਰ ਲਵਾਂ
ਫਰੀ ਬੈਠੀ ਸੀਗਾ ਹੁਣੇ ਇਹ ਬੱਚਿਆਂ ਨਾਲ ਬਿਲਕੁਲ ਫਰੀ ਹੋਈਆਂਾਂ ਅਤੇ ਮੈਂ ਕਿਹਾ ਚੱਲ ਤੁਸੀਂ ਕਹਿ ਰਹੇ ਸੀ ਅਤੇ ਮੈਂ ਕਿਹਾ ਚੱਲ ਮੈਂ ਹੀ ਯਾਦ ਕਰ ਲੈਣੀ ਆ ਤਾਂ ਤੇ ਕਿਤੇ ਟੈ ਮਮ ਨ ਲੱਗਣਾ ਹਨਾ ਕਿਉਂਕਿ ਤੁਹਾਡਾ ਉੱਥੇ ਹੋਰ ਰੋਟੀ ਰਾਟੀ ਖਾ ਲਈ ਤੁਸੀਂ
ਹਾਂਜੀ ਹਾਂਜੀ ਖਾ ਲਈ ਰੋਟੀ ਅਸੀਂ ਹੁਣੇ ਖਾ ਕੇ ਹਟੇ ਹ ਅਸੀਂ ਅੱਜ ਪਕੌੜੀਆਂ ਬਣਾਈਆਂ ਸੀ
ਅੱਛਾ ਅੱਛਾ ਪਕੌੜੀਆਂ ਪਕੌੜੀਆਂ ਕਿਹੜੀਆਂ ਮਤਲਬ ਪਕੌੜੇ ਪਕੌੜੇ
ਨਹੀਂ ਪਕੌੜੀਆਂ ਬੂੰਦੀ ਵਾਲੀ ਨਹੀਂੀ ਹੁੰਦੀ
ਅੱਛਾ ਅੱਛਾ ਉਹਨੂੰ ਪਕੌੜੀਆਂ ਕਹਿੰਦੇ ਨੇ ਜਿ ਬੂੰਦੀ ਜਿ ਹੁੰਦੀ ਹੈ ਉਹ ਜਿਹੜੀ ਅੱਛਾ ਅੱਛਾ ਮੈਂ ਕਿਹਾ ਸ਼ਾਇਦ ਓਦਾਂ ਹੀ ਤੁਸੀਂ ਪਕੌੜੇ ਤਰੀ ਵਿੱਚ ਵਣਾ ਤਾਲ
ਨਹੀਂ, ਨਹੀਂ, ਨਹੀਂ, ਨਹੀਂ ਪਕੌੜੀਆਂ ਬਣਾਈਆਂ। ਠੀਕ, ਠੀਕ ਹੋਰ
ਬਸ, ਬਸ, ਬਸ ਬੈਠੇ ਸੀ ਅਸੀਂ ਤੇ ਮਤਲਬ ਕਿੱਦਾਂ ਬਨਦੀ ਏ? ਮੈਂ ਮਤਲਬ ਘਰੇ ਸਬਜ਼ ਮੈਂ ਸੁਣਣੀ ਨ ਆਪਾਂ ਦਹੀਂ ਦੂਈ ਚ ਪਾ ਕੇ ਕਈ ਵਾਰ ਖਾ ਲਈਏ ਬ ਸਬਜ਼ੀ ਸੁਬਜੀ ਨੀ ਸੂ ਸੁਣੀ ਬਈ ਕਿੱਦਾਂ
ਹਾਂਜੀ ਨਹੀਂ ਪਿਆਜ, ਉਹ ਪਿਆਜ ਕੱਟ ਪਿਆਜਾਂ ਦਾ ਤੜਕਾ ਲਗਾ ਕੇ ਪਿਆਜ
ਅੱਛਾ ਨਹੀਂ ਪਿਆਜ, ਪਿਆਜ ਕੈਹੋ ਜਿਹੇ ਪਿਆਜ ਪਾਉਦੇ ਹੋ ਮਤਲਬ ਗੋਲ ਕੱਟ ਕੇ ਗੋਲ ਯਾ
ਕਾਟ ਕੇ ਤੜਕੇ ਜਿਸ ਤਰ੍ਹਾਂ ਤੜਕਾ ਲਾਂਦੇ ਹਾਂ ਨਾ ਅਸੀਂ ਉਸ ਤਰ੍ਹਾਂ ਬਰੀਕ ਬਰੀਕ ਕੱਟ ਕੇ ਨਾ ਫੇਰ ਉਹਦਾ ਤੜਕਾ ਲਗਾ ਦਿੰਦੇ ਯਾ ਫਿਰ ਪਿਆਜ, ਟਮਾਟਰ ਪਾ ਦਿੰਨੀ ਹਾਂ, ਫੇਰ ਪਾਣੀ ਪਾ ਕੇ ਉਹਦੀ ਤਰੀ ਬਣਾ ਲੈਂਦੇ ਹਾਂ ਰੇਜਾ ਆ ਜਾਂਦਾ ਹੈ ਫੇਰ ਪਕੌੜੀਆਂ ਔ ਪਾ ਦਿੰਦੇ ਹਾਂ ਬੂੰਦੀ ਪਾ ਦਿੰਦੇ ਹਾਂ ਫਿਰ ਵਿੱਚ ਤੇ ਫੇਰ ਦੇ ਫੇਰ ਉਹ ਬੂੰਦੀ ਪਾ ਕੇ
ਅੱਛਾ ਤੇ ਕੱਜ ਕੇ ਖਾਂਦੇ ਵੀ ਉਹ ਜਾਂ ਮਤਲਬ ਕੱਜ ਕੇ ਰੱਖਦੇ ਹੁੰਦੇ ਹੋ ਮਤਲਬ
ਨਹੀਂ-ਨਹੀਂ ਫੇਰ ਰੋਟੀ ਜਦੋ ਖ ਖਾਣੀ ਹੁੰਦੀ ਫੇਰ ਉਦੋਂ ਅਸੀਂ ਖਾ ਲੈਂਣੇ ਹਾਂ ਰੋਟੀ।
ਅੱਛਾ-ਅੱਛਾ।
ਹਾਂਜੀ ਹੂੰ ਹਾਂਜੀ ਫੇਰ ਫੁਲਕੇ ਵੀ ਨਾਲ ਫੁਲਕੇ ਲਾ ਲੈਂਣੇ ਆਾਂ ਨਾਲ ਹੀ ਸਬਜ਼ੀਆਂ ਨੂੰ ਤਰ
ਅੱਛਾ-ਅੱਛਾ ਫੁਲਕੇ ਖਾਏ ਜਾਂਦੇ ਨੇ ਉਹਦੇ ਨਾਲ।
ਅੱਛਾ, ਮੈਂ ਕਿਹਾ ਮਤਲਬ ਓਦਾਂ ਹੀ ਜਿੱਦਾਂ ਸਨੈਕਸ ਵਗੈਰਾ ਹੁੰਦ ਕੈ ਰੇ ਓਦਾ ਖਾਂਦੇ ਆਪਾਂ ਅਸੀਂ ਹਾਂ ਕਦੀ ਬਣਾਈ ਨੀ ਨਾ ਹਾਂ-ਹਾਂ ਸਾਡੇ ਤੇ ਰਿਲੇਟਿਡ ਵੀ ਕਦੀ ਮੈਂ ਸੁਣ ਨੀ-ਨੀ ਮਰਬੁੱਕ ਪਕੌੜਿਆਂ ਆਂ ਦੀ ਸਬਜ਼ੀ ਮਤਲਬ ਇੱਕ ਨਵੀਂ ਰੈਸਪੀ ਜੀ ਸੁਣੀ ਆ। ਆਪਾਂ ਇਹ ਜ਼ਰੂਰ ਵੇਖੀ ਦਾ ਹੁੰਦਾ ਕਿ ਬਈ ਦਹੀ ਨੂੰ ਤੜਕਾ -ਤੁੜਕਾ ਲਾ ਲਵੇ ਪਕੌ ਣੀਆਂ ਦਾ ਨਹੀਂ ਸੁਣਿਆ ਸੀ। ਮੈਨੂੰ-ਮੈਨੂੰ ਪਤਾ ਤੁਹਾਡੀ ਮੈਨੂੰ ਮੈਨੂੰ ਪਤਾ ਤੁਹਾਡੇ ਉਹ ਨਾਲ ਕੀ ਲੱਗਿਆ ਸੀ ਤੁਸੀਂ ਕਿਹਾ ਕਿ ਪਕੌਣੀਆਂ ਬਣਾਈਆਂ ਮੈਨੂੰ ਨਾਲ ਲੱਗਿਆ ਸੀ ਇਏਦਾਂ ਆਲੂ ਵਗੈਰਾ ਦੇ ਪਕੌਣੇ ਨੀ ਬਣਾਉਂਦੇ ਤੇ ਉਹਓਦੀ ਮਤਲਬ ਜਿਦਾਂ ਤਰੀ ਵਗੈਰਾ ਬਣਾ ਲਏ ਕਈ ਵਾਰ ਤੇ ਉਹ ਬਣਾ ਲਏ ਜਿੱਦਾਂ ਕੜੀ ਵਗੈਰਾ ਬਣ
ਨਹੀਂ ਨਹੀਂ ਨਹੀਂ ਨਹੀਂ
ਉਵੇ ਮੈਂਨ ੳੲ ਲੱਗਿਆ ਸੀਗੀ ਖਰੇ ਸ਼ਹਿਦ ਉਵੇ ਹੂੰ। ਇਹ ਵੀ ਵਧੀਆ ਹਨਾ ਵੀ ਵਧੀਆ ਚੀਜ਼ ਅਪਣਾ ਮਤਲਬ ਬੱਚ- ਬੱਚੇ ਬੁੱਚੇ ਬੱਚੇ ਵਗੈਰਾ ਖਾ ਲੈਂਦੇ ਖੁਸ਼ ਹੋ ਕੇ
ਰੋਟੀ ਲੱਗਦੀ ਸਬਜ਼ੀ ਤੇ ਤਾਂ ਹਾਂਜੀ
ਅੱਛਾ ਤੇ ਪਕੌੜੀਆਂ ਵਿੱਚ ਨਮਕ ਮਿਰਚ ਹੁੰਦਾ ਹੈ ਜਾਂ ਪਾਉਣਾ ਪੈਂਦਾ ਉਤੋਂ
ਤੜਕਾ ਲਾਈ ਦਾ ਨਮਕ ਮਰਚ ਸੁੱਕਾ ਧਨੀਆ ਗਰਮ ਮਸਾ ਮਸਾਲਾ ਮਤਲਬ ਸਾਰੇ ਮਸਾਲੇ ਪਾ ਕੇ ਨਾ ਉਹਨੂੰ ਸਬਜ਼ੀ ਵਾਂਗੂ ਈ ਤੜਕਾ ਲਗਾਣਾ ਏ
ਹਾਂ ਕਿਉਂਕਿ ਜਦ ਅਸੀਂ ਆਪਾਂ ਦਹੀਂ ਵਗੈਰਾ ਚ ਪਾਦੇ ਆ ਤੇ ਉਦੇ ਚ ਨਮਕ ਵਗੈਰਾ ਮਿਰਚ ਵਗੈਰਾ ਮਤਲਬ ਪਤਾ ਨੀ ਚੱਲਦਾ ਤਾਂ ਮੈਨ ਲੱਗਿਆ ਸ਼ਾਇਦ ਅਹ ਉਹਦੇ ਵਿੱਚ ਵੀ ਦ ਸਬਜ਼ੀ ਵਿੱਚ ਵੀ ਖਰੇ ਨਾ ਪਾਣੀ ਪਏ
ਨਹੀਂ ਨਹੀਂ ਫਿੱਕੀ ਤੇ ਖਾਧੀ ਨੀ ਜਾਂਦੀ ਨਮਕ ਮਿਰਚ ਤੋਂ ਬਗੈਰ
ਹਾਂ ਹਾਂ ਹਾਂਜੀ ਉਹ ਵੀ ਹੈਗੇ ਆ ਉਹ ਵੀ ਗੱਲ ਹੈਗੀ ਕਿ ਨਮਕ ਮਰਚ ਵਗੈਰਾ ਨੀ ਖਾ ਖਾਈ ਜਾਂਦੀ ਹੈ ਨਾ ਤੇ ਫੁਲਕੇ ਸਿੰਬਲ ਖਾਈ ਜਾਂਦੇ ਹੋਨ ਤੇ ਫਰੋਡੀਆਂ ਜ਼ਿਆਦਾ
ਬੱਚੇ ਕਹਿ ਦਿੰਦੇ ਬੱਚੇ ਕਦੀ ਕਹਿੰਦੇ ਪਰੌਠੇ ਬਣਾ ਦੋ ਪਰੌਂਠੇ ਬਣਾ ਦੋ
ਹਾਂ ਬੱਚਿਆਂ ਦੀ ਵੀ ਹੈਨਾ ਫਰਮਾਇਸ਼ਾਂ ਨੀ ਪੂਰੀਆਂ ਹੁੰਦੀਆਂ ਹੈਨਾ ਬੱਚਿਆਂ ਦੀ ਫਰਮਾਇਸ਼ਾਂ ਹਮ
ਹਾਂਜੀ ਤਾਂ ਹੀ
ਫਰਮਾਇਸ਼ਾਂ ਨੀ ਪੂਰੀਆਂ ਬੱਚੇ ਦੀ ਹੁੰਦੀਆਂ ਕਦੀ ਕੁਛ ਅੱਜ ਵੀ ਆਪਾਂ ਬੈਠੇ ਹੋਏ ਸੀ ਬਈ ਮੇਰੀਆਂ ਭੈਣਾਂ ਭੂਣਾਂ ਆਗੀਆਂ ਆਪਾਂ ਸਾਰੇ ਕੱਠ ਇਕੱਠੇ ਹੋ ਗਏ ਤੇ ਉਹਨਾਂ ਦੇ ਬੱਚੇ ਵਗੈਰਾ ਆਏ ਤੇ ਸੀ ਸਾਰੇ ਤੇ ਉਹਨਾਂ ਦੀ ਵੀ ਫਰਮਾਇਸ਼ਾਂ ਕਦੀ ਕੁ ਚ ਖਾਣਾ ਕਦੇ ਕਿਧਰੇ ਜਾਣਾ ਕਦੀ ਕੁਛ ਕਰਨਾ ਮੈਂ ਕਿਹਾ ਵੀ ਕਰੋ ਵੀ ਨਾਲ ਉਹਨਾਂ ਨੇ ਤੇ ਖੇਡਣਾ ਖੇਡਣਾ ਨਾਲ ਆਪਣਾ ਵੀ ਖੇਡ ਹੋ ਜਾਂਦਾ ਹੈਨਾ ਤੇ ਨਾਲ ਆਪਣੀਆਂ ਟੰਗਾਂ ਟੂੰਗਾਂ ਟੁੱਟ ਜਾਂਦੀਆਂ ਉਹਨਾਂ ਦੇ ਤੇ ਹੁਣ ਮੈਂ ਹੁਣ ਥੋੜੀ ਦੇਰ ਬੈਠ ੀਆਂ ਨਾ ਰਾਮ
ਹਾਂਜੀ ਉਹ ਤੇ ਏ ਹੀ ਬੱਚਿਆਂ ਨਾਲ ਹੋਈ ਜਾਂਦੀ ਥਕਾਨ ਤੇ ਬੱਚੇ ਬਸ ਤੰਗ ਬਰਾ ਕਰਦੇ ਆ ਨਾ ਤੇ ਇਸ ਕਰਕੇ
ਹਾਂ ਸਾਡੀਆਂ ਇੱਕ ਤੇ ਲੋਕਲ ਹੈਗੀਆਂ ਭੈਣਾਂ ਨਾ ਮੇਰੀਆਂ ਬੀ ਨ ਹੈਗੀਆਂ ਲੋਕਲ ਮੇਰੀਆਂ ਭੈਣਾਂਧਰੀ ਤੇ ਉਹ ਕਈ ਵਾਰ ਆ ਜਾਂਦੀਆਂ ਹੈਗੀਆਂ ਆਪਣੇ ਮਤਲਬ ਜੋ ਸਾਡੇ ਮਤਲਬ ਉੱਧਰ ਹੈ ਨਾ ਉਹ ਯੂਪੀ ਵਾਲੇ ਪਾਸੇ ਤੇ ਉਹ ਉੱਥੇ ਹੀ ਆ ਜਾਂਦੀਆਂ ਹੈਗੀਆਂ ਵੀ ਕਈ ਵਾਰ ਮਿਲਣ ਤੇ ਉਹ ਵਧੀਆ ਲੱਗਦਾ ਹੈ ਬਈ ਇਕੱਠੇ ਹੋ ਕੇ ਕਦੀ ਪਾਰਕ ਚਲੇ ਗਏ ਕਦੀ ਕਿਤੇ ਟੂਰਿਸਟ ਵਾਲੀ ਜਗ੍ਹਾ 'ਤੇ ਚਲੇ ਗਏ ਕਦੀ ਕਿੱਥੇ ਚਲੇ ਗਏ ਤੇ ਉਹ ਬੜਾ ਵਧੀਆ ਲੱਗਦਾ ਹੈ ਨਾ ਬਈ ਜਿੱਦਾਂ ਪਾਰਕ ਪੂਰਕ ਗਏ ਵੀ ਕੁਛ ਬਣਾ ਕੇ ਲੈ ਗਏ ਸਾਰੇ। ਤੇ ਨਾਲ ਚਾਦਰਰਾਾ ਚੁਦਰਰਾ ਲੈ ਗਈਆ ਉੱਥੇ ਪਿਕਨਿਕ ਮਕਰ ਪੂਰੀ ਗੁੱਡ ਵੇ ਬਣਦੀ ਹੈ। ਬੜਾ ਵਧੀਆ ਲੱਗਦਾ ਹਨਾ ਬੱਚਿਆਂ ਨਾਲ ਤੇ ਝੂਲੇ ਚਾਲੇ ਵੀ ਹੁੰਦੇ ਨੇ ਤੇ ਵਧੀਆ। ਹੂੰੰ ਹੂੰ
ਬੱਸ ਤੁਸੀਂ ਲੇਟ ਸੋਣਦੇ ਹੋ ਹੋ ਗਏ ਤਾਂ ਹਨਾ
ਨਾ ਨਾ ਮੇਰੀ ਭੈਣ ਆਈ ਹੋਈ ਹੈ ਤੇ ਆਹ ਸੁਣਦੇ ਨੇ ਬਈ ਰਾਤੀ ਗਿਆਰਾਂ ਬਾਰਾਂ ਵਜੇ ਤੇ ਆਪਣਾ ਤੇ ਉਹੀ ਮਬ ਬ ਨਹੀਂ ਸੀਗਾ ਮਤਲਬ ਨ ਇਸ ਉ ਰਹਿੰਦੇ ਸਨ ਤੇ ਆਪਣਾ ਨ ਅੱਠ ਵਜੇ ਤੱਕ ਆਪਾਂ ਲੰਬੇ ਪੈ ਜਾਂਦੇ ਹੁੰਦੇ ਸੀਗਾ। ਕਿਉਂਕਿ ਮੈਨੂੰ ਜਾਣਾ ਹੁੰਦਾ ਸੀਗਾ ਕਿ ਕੁਛ ਪਹਿਲਾਂ ਐਵੇਂ ਸੀ ਕਿ ਹੁਣ ਪਹਿਲਾਂ ਮੇਰਾ ਸਕੂਲ ਸੀਗਾ ਤੇ ਹੁਣ ਮੇਰਾ ਕੋਲਜ ਹੈਗਾ ਤੇ ਫਿਰ ਥੋੜਾ ਮਾਰਾ ਫੜਕ ਪੈ ਹੀ ਜਾਂਦਾ ਹਨਾ ਕਿਤੇ ਨਾ ਕਿਤੇਰੇ ਕੁਛ ਨਾ ਕੁਛ ਫਰਕ ਆ ਜਾਂਦਾ।
ਹਾਂਜੀ ਓ ਤੇ ਹੈ ਹੀ ਆ।
ਤੇ ਉਹ ਫਿਰ ਤਾਂ ਕਰਕੇ ਨਾ ਹੋ ਤੁਸੀਂ ਕਿਧਰੇ ਕਈ ਗਏ ਨੀ ਘੁੰਮਣ ਵਗੈਰਾ
ਨਈ-ਨਈ ਬਸ ਦੇਖੋ ਵੇਖਦੇ ਪਏ ਆ
ਛੁੱਟੀਆਂ ਵਗੈਰਾ ਪਈ ਆ ਹੋਈਆਂ ਬਚਿਆ ਦੇ ਤੇ ਮੈਂ ਕਿਹਾ ਕਿੱਥੇ ਲੈ ਕੇ ਗਏ।
ਹੂੰ-ਹੂੰ ਉਹ ਤੇ ਹੈ ਈ ਐ ਨਹੀਂ ਜਾਵਾਂਗੇ ਵੇਖੋ ਕਿੱਥੇ ਜਾਂਨੇ ਆ ਇਹ ਸਲਾਹ ਬਣਾ ਰਹੇ ਹਾਂ ਕਿੱਥੇ ਜਾਈਏ। ਹੁਣ ਫੇਰ ਟੈਮ ਦੱਸੂਗਾ ਕਿੱਥੇ ਜਾਣਾ ਜਿੱਥੇ ਬੱਚੇ ਕਹਿਣ‌। ਉੱਥੇ ਹੀ ਚਲੇ ਜਾਵਾਂਗੇ ਉਈ ਨਾ
ਜਾਣੈ, ਕੋਈ ਕੁੱਛ ਖਾਣੈ, ਕੁੱਛ ਬਣਾਣੈ। ਕੁੱਛ ਪਾਨਾ ਵੀ ਹੈਗਾ ਤੇ ਉੱਥੇ, ਬੱਚਿਆਂ ਦੀ ਫਰਮਾਈ ਪਹਿਲਾ ਵੀ ਣੀਆਂ ਪੈਂਦੀਆਂ ਨਾ, ਵੀ ਬੱਚਿਆਂ ਦੇ ਨਾਲ ਸਾਰੀ ਉਮਰ ਕੱਟਣੀ ਹੈ ਗੀਆ ਤੇ ਓਨਾਂ ਨੂੰ, ਸਰਵਉਪਰ ਈ ਰੱਖਨਾ ਪੈਂਦਾ ਐ ਹਨਾ।
ਹੂੰ-ਹੂੰ ਉਹ ਤੇ ਹੈ ਈ ਐ, ਬਸ ਐਂਜ ਈ ਐ।
ਅਤੇ, ਹੋਰ।
ਹੂੰ, ਹੋਰ ਸੁਣਾਓ। ਤੁਸੀਂ
ਬਸ ਵਧੀਆ ਹੁਣ, ਅਸੀਂ ਬੈਠੇ ਹੀ ਸੀਗਾ ਮੈਂ ਹੁਣੇ, ਮਤਲਬ ਫ੍ਰੀ, ਹਾਂਜੀ।
ਜੋਬ ਵਗੈਰਾ ਵੀ ਕਰਦੇ ਓ, ਤੁਸੀਂ?
ਨਈ-ਨਈ ਅਜੇ ਤੇ ਜਸਟ ਮੇਰੇ ਪਲੱਸ ਟੂ ਦੇ ਪੇਪਰ ਵ ਇਗਜ਼ਾਮ ਵਗੈਰਾ ਹੋਏ ਤੇ ਹੁਣ ਰਿਜ਼ਲਟ ਵਗੈਰਾ ਆਇਆ ਆਪਣਾ, ਤੇ ਹੁਣ ਕੋਲਜ ਵਗੈਰਾ ਆਪਣਾ ਕੰਟੀਨਿਊ ਕਰਾਂਗੇ। ਹੂੰ ਥੋੜ੍ਹੇ ਚਿਰ ਬਾਅਦ, ਆਪਣਾ ਕੋਲਿਜ ਵਗੈਰਾ ਕਰਨਾ ਕੰਟੀਨਿਊ। ਹੈਨਾ। ਤੇ ਵੀ ਬੜਾ ਜ਼ਰੂਰੀ ਪੜ੍ਹਨਾ ਅੱਜ -ਕੱਲ੍ਹ ਤਾਂ ਟੈਮ ਤੇ ਹਨਾ ਵੈਲਿਊ ਨੀ ਹੈਗੀ, ਬਗੈਰ ਪੜ੍ਹਾਈ ਤੋਂ ਨਾ ਕਰ
ਉਹ ਤੇ ਹੈ ਹੀ ਆ, ਫਿਰ ਤੁਸੀਂ ਕੀ ਕਰਨੋਗੇ
ਹਾਂ।
ਹਮ
ਹਮ ਹੋਰ ਤੁਸੀਂ ਸੁਣਾਓ, ਤੁਸੀਂ ਕੁਛ ਕੀ ਕਰਦੇ ਸੀ, ਹੋਰ ਤੁਹਾਡ ਕੰਮ ਕਿਵੇਂ ਚੱਲਦਾ? ਬੁੱਟੀਆਂ ਲ ਦਾ
ਹਾਂਜੀ -ਹਾਂਜੀ, ਉਹਦਾ ਕੰਮ ਤੇ ਬਹੁਤ ਵਧੀਆ ਚੱਲਦਾ। ਬਸ, ਜੀ ਹਾਂਜੀ। ਜ ਹਾਂਜੀ
ਤੇ ਸਈ ਪੈ ਜਾਂਦਾ, ਤੁਆਡਾ? ਕਸਟਮਰ ਵੈ ਪਰੇਸ਼ਾਨ ਵਗੈਰਾ ਕਰਦੇ, ਹੋਣੇ ਤੁਹਾਨੂੰ ਹਨਾ
ਹਾਂਜੀ -ਹਾਂਜੀ ਤੱਕ ਮੈਨੂੰ ਆਹ ਡਿਜਾਇਨ ਬਣਾ ਦੋ, ਕਦੀ ਉਹ ਡਿਜ਼ਾਇਨ ਬਨਾਦੋ, ਕਦੀ ਆਹ ਕਰਦੋ, ਕਦੀ ਉਹ ਕਰਦੋ। ਜਦੋਂ ਪੈਸੇ ਘਉਦੇ ਕਹਿੰਦੇ ਅਸੀਂ ਇੰਨੇ ਆ ਡਿਜਾਇਨ ਬੰਦ ਸੋਹਣੇ ਬਣਵਾ ਲੈਂਦੇ ਆ
ਅਰੇ ਉਹ ਗ੍ਰਾਹਕ ਵਗੈਰਾ ਤੋੜ ਹੈਗੇ ਇਨੇ ਬ ਉਹਨੇ ਦੱਸ ਲਿੱਤੇ ਤੇ ਮੈਂ ਪੰਜ ਲੈ ਲਾਂਗੀ ਤੂੰ ਮੇਰੇ ਤੋਂ ਘਰ ਆ ਲੈਗਾ ਮੈਂਾ ਆਹ ਚੀਜ਼ ਹੁੰਦੀ ਆ ਗ੍ਰਾਹਕ ਇਹ ਨਾ ਬੜੀ ਮੈਨੂੰ ਲੱਗਦਾ ਪੁਰਾਣੀ ਆਦਤ ਹੈਗੀ ਆਾ ਕਦੀ
ਹਾਂਜੀ ਹਾਂਜੀ
ਜਿੰਨਾ ਕੁ ਮਰਜ਼ੀ ਕੁਛ ਕਿਸੇ ਦਾ ਕੁਝ ਕਰ ਲੋ ਪਰ ਇਹ ਚੀਜ਼ ਇਹਨਾਂ ਨੇ ਕਰਨੀ ਕਰਨੀ ਹੁੰਦੀ ਦੇ ਬਤੋ ਕਨੀ ਕਟਨ ਦਾ ਗ੍ਰਕ ਕਿਸੇ ਦਾ ਤੋੜ ਕੇ ਰੱਖਣਾ ਆਪਣੇ ਕੋਲ
ਅ ਆਏ ਬੱਸ ਦਾ ਗਲਾਬ ਚ ਨਹੀਂ ਪਤਾ ਉੱਥੇ ਜਾਂ ਵੇਖਦੇ ਆ ਜਨਾਨੀ ਦਾ ਸੂਟ ਹੋਈਏ ਡਿਜਾਇਨ ਲੈ ਕੇ ਆ ਜਾਂਦੇ ਆ ਵਾਸਤੇ ਕਿ ਆਹ ਡਿਜਾਇਨ ਬਣਾ ਦੋ ਤੇ ਉਹ ਬਣਾ ਦੋ ਆਹ ਬੜੇ ਦੁਖੀ ਹੋ ਗਏ ਜਨਾਨੀਆਂ ਕੋਲੋਂ
ਹਾਂਜੀ ਹਾਂਜੀ ਹਾਂਜੀ ਉਹ ਤੇ ਹੈਗਾ ਬਸ ਬੱਚੇ ਅਰੇ ਅ ਆਪਣਾ ਇੱਕ ਕਸਟਮਰ ਹੋ ਗ ਉਹਤ ਬੱਚੇ ਹੋ ਗਏ ਨਾ ਤੇ ਉਹ ਡਬਲ ਮਿਹਨਤ ਪੈ ਜਾਂਦੀ ਹੈਗੀ ਜੇ ਆਪਣੇ ਆਪ ਨੂੰ ਉਤੋਂ ਫਿਰ ਘਰ ਦਾ ਸਾਰਾ ਸਾਹਮਣਾ ਹੈ ਨਾ ਘਰ ਬਾਹਰ ਤਾ ਵੇਖਣਾ ਤੇ ਆਪਣਾ ਬੜਾ ਉਹ ਵਜਨ ਹੈ। ਹਨਾ ਥੋੜਾ ਔਖਾ ਪੈ ਜਾਂਦਾ ਏ ਹੈਗਾ।
ਹਮ ਚਲੋ ਹਾਂਜੀ ਠੀਕ ਹੈ, ਓ ਨਾ ਮੈਨੂੰ ਕੋਲ ਆਉਂਦੀ। ਪਈਏ ਜਰਾ ਮੈਂ ਕਿਸੇ ਨਾਲ ਗੱਲ ਕਰਨੀ ਸੀ। ਹਾਂਜੀ, ਹਾਂਜੀ ਠੀਕ ਹੈ ਮੈਂ ਬਾਅਦ ਚ ਕਰਨੀ ਆ ਤੁਹਾਡੇ ਨਾਲ ਠੀਕ ਹੈ, ਹਾਂਜੀ ਸਤਿ ਸ੍ਰੀ ਅਕਾਲ।
ਠੀਕ ਹੈ ਜੀ, ਸਤਿ ਸ਼੍ਰੀ। ਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ, ਹਾਂਜੀ
ਹਾਂਜੀ, ਹਾਂਜੀ ਸਤਿ ਸ਼੍ਰੀ।
ਠੀਕ ਸਤਿ ਸ਼੍ਰੀ ਅਕਾਲ ਜੀ।